ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਨੇ
ਠੀਕ ਠਾਕ ਤੁਸੀਂ, ਸੁਣਾਓ ਠੀਕ ਹੋ?
ਬਸ ਠੀਕ ਆ, ਮੈਂ ਕਿਹਾ ਪਤਾ ਨੀ ਕਿੱਥੇ ਗੁੰਮ ਹੋ ਬੜੇ ਦਿਨ ਹੋ ਨੇ ਗੱਲਬਾਤ ਨੀ ਹੋਈ। ਤੇ ਮੈਂ ਕਿਹਾ ਚਲੋ ਫੋਨ ਹੀ ਕਰਾਂ ਮੈਂ
ਚਲੋ ਵਧੀਆ ਐਸੇ ਭਾਣੇ ਯਾਦ ਤੇ ਕੀਤਾ ਤੁਸੀਂ
ਹਾਂ ਨਹੀਂ ਬਈ ਅਸੀਂ ਤਾਂ ਦੇਖੋ ਯਾਦ ਕਰਦੇ ਹੀ ਹਾਂ ਤੁਸੀਂ ਅੱਛਾ -ਅੱਛਾ ਨਹੀਂ- ਨਹੀਂ ਐਸਾ ਕੁਛ ਨਹੀਂ ਹੈ ਹੋਰ ਦੱਸੋ ਕੀ ਕਰਦੇ ਸੀ।
ਮੈਂ ਕੁਛ ਨੀ ਹੋਣੇ ਫਰੀ ਸੁਤੀ ਹੋਈ ਸੀ ਬੱਚੇ ਗਏ ਨੇ ਟਿਊਸ਼ਨ ਤੇ ਹਾਂਜੀ ਹਾਂ ਰੋਟੀ ਸਬਜ਼ੀ ਹਾਂਜੀ- ਹਾਂਜੀ ਛੁੱਟੀਆਂ ਨੇ ਤੇ ਆਪਣਾ ਟਿਊਸ਼ਨ ਭੇਜਿਆ ਬੱਚਿਆਂ ਨੂੰ ਵੱਡੇ ਵਾਲਾ ਸੁੱਤਾ ਦਾ ਹੱਲੇ
ਅੱਛਾ -ਅੱਛਾ ਅੱਛਾ, ਚਲੋ
ਹਾਂ ਹੋਰ ਨਾਸ਼ਤਾ ਹਾਂਜੀ ਨਹੀਂ ਹਲੇ ਸੁੱਤੇ ਦੇ ਨੇ ਬੱਚੇ ਤਾਂ ਦੱਸਦੇ ਪਾਈਆਂ। ਸਵੇਰੇ ਜਾਂਦਾ ਨਾ ਟਿਊਸ਼ਨ ਤੇ ਫੇਰ ਆਪਣਾ ਹੁਣ ਆਇਆ ਉਹ ਸਵੇਰੇ ਆਇਆ ਤੇ ਨਾਲ ਹੀ ਫ ਸੋ ਗਿਆ ਟਿਊਸ਼ਨ ਤੋਂ ਆ ਕੇ
ਅੱਛਾ -ਅੱਛਾ
ਨਾ ਬਣਾਵਾਂ ਵੀ
ਹੂੰ- ਹੂੰ ਚਲੋ ਵਧੀਆ। ਹੋਰ ਅੱਜ ਕੱਲ ਕੀ ਕਰਦਾ ਵੀ ਪਏ ਉ ਸਲਾਈ ਵਲਾਈ ਕਰ ਰਹੇ ਹੋ।
ਹਾਂਜੀ
ਸਿਲਾਈ ਕਰ ਰਹੇ ਹੋ ਅੱਜ
ਹਾਂਜੀ ਹਾਂਜੀ ਸਟਿਚਿੰਗ ਤੇ ਕਰ ਰਹੀ ਹਾਂ ਮੈਂ ਬੜਾ ਕੰਮ ਆਇਆ ਦਾ ਬਹੁਤ ਜ਼ਿਆਦਾ ਕੰਮ ਦੇਖੋ
ਅੱਛਾ -ਅੱਛਾ ਤਾਂ ਹੀ ਤੁਸੀਂ ਫੋਨ ਨੀ ਚੁੱਕਦੇ ਪਏ ਮੇਰਾ ਹੈਨਾ ਹਾਂਜੀ -ਹਾਂਜੀ ਤੁਸੀਂ ਇੱਕ ਘਰ ਹੀ ਘਰ ਲਓ ਨਾ ਤੁਸੀਂ ਇੱਕ ਬੰਦਾ ਅਟੈਂਡ
ਕਾਰੀਗਰ ਨਾ ਹਲੇ ਮੈਂ ਤਾਂ ਨੀ ਰੱਖਦੀ ਵੀ ਥੋੜਾ ਕੁਛ ਆਪ ਤੇ ਕਮਾ ਲਵਾਂ ਤਾਂ ਈ
ਅੱਛਾ -ਅੱਛਾ ਠੀਕ ਹੈ ਜੀ ਠੀਕ ਹੈ ਨਹੀਂ ਫੇਰ ਮੈਂ ਵੀ ਇੱਕ ਦਸ ਹਾਂਜੀ ਮੇਰੇ ਕੋਲ ਵੀ ਨਾ ਪੰਜ ਛੇ ਸੂਟ ਪਏ ਦੇ ਨਾ ਪੰਜ ਛੇ ਸੂਟ ਮੇਰੇ ਵੀ ਹੈਗੇ ਤੇ ਮੈਂ ਸੋਚ ਰਹੀ ਸੀ। ਕੀ ਬਈ ਮੈਂ ਫੋਨ ਕਰਕੇ ਪੁੱਛਾਂ ਬਈ
ਹਾਂ ਨਹੀਂ ਨਹੀਂ ਤੁਸੀਂ ਦੇ ਰਹੇ ਹੋ ਕੋਈ ਨੀ ਮੰਨਦੇ ਵਦੂ ਟਾਈਮ ਆ ਤੁਹਾਡਾ ਤੇ ਮੈਂ ਕੱਢ ਹੀ ਦੇਵਾਂਗੀ ਕੋਈ ਟੈਂਨਸ਼ਨ ਨਾ ਲਵੋ
ਹਾਂ ਮੇਰੇ ਸੂਟ ਕਰ ਦੇਣਾ ਕਿਉਂਕਿ ਮੈਂ ਪਿਛਲੀ ਵਾਰੀ ਤੁਹਾਡੇ ਕੋਲ ਬਣਵਾ ਕੇ ਲੈ ਗਈ ਸੀ ਨਾ ਸੂਟ ਤੇ ਮੈਨੂੰ ਉਹਦੀ ਫਿਟਿੰਗ ਇੰਨੀ ਮਸਤ ਆਈ ਹੈ ਨਾ ਤੇ ਮੈਂ ਬਈ ਕਿੰਦੀ ਹਾਂ ਮੈਂ ਬੜ ਖੁਸ਼ ਕੇ ਉਹਨੂੰ
ਚਲੋ ਵਧੀਆ ਮੈਂ ਵੀ ਪਹਿਲੀ ਵਾਰ ਤਾਂ ਕਿਉਂਕਿ ਤੁਸੀਂ ਵੇਖੋ ਦੇਖੋ ਮੈਨੂੰ ਪਤਾ ਤੁਸੀਂ ਆਪ ਵੀ ਸੀੀਂਦੇ ਹੋ ਤੇ ਉਦੋਂ ਤੁਹਾਡੇ ਕੋਲ ਟਾਈਮ ਨੀ ਸੀਤ ਤੁਸੀਂ ਮੇਰੇ ਕੋਲ ਸਿਲਵਾਇਆ ਮੈਂ ਸਲ ਸੋਚ ਰਹੀ ਮੈਂ ਕਿਹਾ ਪਤਾ ਨੀ ਤੁਹਾਨੂੰ ਪਸਦ ਆਉਂਦੇ ਕਿ ਨ ਨਹੀਂ ਆਉਂਦੇ
ਹਾਂ ਨਹੀਂ ਨਹੀਂ ਬਹੁਤ ਪਸੰਦ ਆਏ ਮੈਨੂੰ ਤੇ ਬਲਕਿ ਮੇਰੇ ਕੋਲੋਂ ਨਾ ਦੋ ਚਾਰ ਦਿ ਨਿਆਣੇ ਹੋਰ ਹੀ ਪੁੱਛਿਆ ਬਈ ਤੁਸੀਂ ਸੂਟ ਡਿਜ਼ਾਇਨ ਬੜੇ ਪਿਆਰੇ ਪਏ ਦਿਨ ਮ ਕਿਹਾਿਆ ਭ ਹੈ ਮੇਰੀ ਹਾਂ ਸਿਸਟਰ ਹੈਗੇ ਨਾ ਤੇ ਉਹਹੀ ਬਣਾਉਂਦੇ ਨੇ ਸੂਟ
ਅੱਛਾ ਹਾਂ ਨਹੀਂ ਦੱਸ ਦੇ ਨਾ ਅਸੀਂ ਮੇਰੀ ਆਈਡੀੀ ਦੱਸ ਦੇਣੀ ਸੀ ਉਹਨਾਂ ਨੂੰ
ਕੋਈ ਨੀ ਮੈਂ ਹੁਣ ਤੁਹਾਡੀ ਆਈ ਡਡੀ ਦੇ ਦਵਾਂਗੀ ਜੋ
ਤੇ ਹੋਰ ਹਾਂ ਕਾਫੀਆਂ ਦੇ ਮੈਸੇਜ ਆਉਂਦੇ ਨੇ ਆਹੋ ਉਹ ਤੇ ਗੱਲ ਐ ਉਹ ਤੇ ਫਿਰ ਬੰਦਾ ਪੁੱਛਦਾ ਵੀ
ਕੁਛ ਨ ਹੈ ਇਸ ਕਰਕੇ ਉਹ ਫਿਰ ਤੁਹਾਨੂੰ ਪਤਾ ਸਾਡਾ ਆਨਾ ਜਾ ਪੈਂਿੰਦਾ ਈਏ ਕਦੇ ਕਿਤੇ ਕਿਥੇ ਕਦੀ ਕਿੱਥੇ ਨਾ ਕੱਪੜਾ ਤੇ ਪਾ ਲੈਗੇ ਤੇ ਫੇਿਰ ਉਸ ਹਿਸਾਬ ਨਾਲ ਨਾ ਤੁਹਾਨੂੰ ਦੱਸਣਾ ਵੀ
ਅੱਛਾ ਅੱਛਾ ਉਹ ਤੇ ਗੱਲਗੇ ਤੇ ਸੂਟ ਕਿੱਦਾਂ ਦੇ ਲਿਆਏ ਤੁਸੀਂ
ਸੂਟ ਦੇਖੋ ਹੁਣ ਤਾਂ ਨਾ ਗਰਮੀ ਬੜੀ ਜੇ ਉਹਹ ਇੰਨੀ ਗ ਗਰਮੀ ਹੈ ਨਾ ਫ਼ਿਰ ਮੈਂ ਗਰਮੀੇ ਦੇ ਹਿਸਾਬ ਦੇ ਫੈਬਰਿਕ ਲਿਆਈ ਆ ਹਾਂਜੀ ਮੇਰੀ ਦੇਖੋ ਮੈਂ ਨਾ ਮੇਰੀ ਸਿਸਟਰ ਨੀ ਮੈਂ ਉਹਦੇ ਨਾਲ ਗਈ ਸੀ।
ਅੱਛਾ
ਕਜ਼ਨ ਸੀ ਮੇਰਾ।
ਹਾਂਜੀ- ਹਾਂਜੀ,
ਤੇ ਸਾਰੇ ਲੈਣੇ ਸੀ ਕੋ, ਕੰੰਗ ਏ ਗਰਮੀ ਨਹੀਂ ਸ਼ਾਮ ਨਾਲ। ਪਰ ਦੇਖੋ ਗੱਲਾਂ ਗੱਲਾਂ ਸੁਣਾ ਮੈਂ ਸਾਰੇ ਲਾਈਨਿੰਗ ਵਾਲੇ
ਉਹ ਹੋ ਉਹ ਪਤਾ ਕੀ ਹੁੰਦਾ ਐਵੇਂ ਹੀ ਹੁੰਦਾ ਅਸੀਂ ਲੈਣ- ਕੁਛ ਹੋਰ ਜਾਨੇ ਹਾਂ। ਖ਼ਰੀਦ ਕੁਛ ਹੋਰ ਆਉਂਦੇ ਆ, ਉਹ ਹੁੰਦਾ ਨਾ ਸਾਰਾ ਮਾਇੰਡ ਜਿਵੇਂ ਕੋਈ ਚੀਜ਼ ਪਸੰਦ ਆਈ ਜਾ ਰਹੀ ਹੈ। ਤੇ ਉਹ ਲੈ ਲਿਆ ਉਹ ਲੈ ਲਿਆ,
ਘਰ ਆ ਕੇ ਦੇਖਿਆ ਤੇ ਮੈਂ ਕਿਹਾ ਉਹ ਇਹ ਕੀ ਕਰਤਾ ਮੈਂ ਤੇ,
ਹਾਂ, ਅੱਛਾ, ਫੇਰ ਹੈ ਤੇ ਫਟਨ ਹੀ ਫੈਬਰਿਕ ਸੀ ਅਲੱਗ ਸੀਗੇ।
ਨਹੀਂ ਕੋਟਨ ਤੇ ਫੈਬਰਿਕ ਹੈ ਸੀ ਪਰ ਸਾਰੇ ਅਸਤਰ ਵਾਲੇ ਸੀ ਨਾ। ਲਾਈਨਿੰਗ,
ਲਾਈਨਿੰਗ ਤੋਂ ਹਾਂ ਉਹ ਤੇ ਗੱਲ ਹੈਗੀ ਹੈ, ਦੇਖੋ ਐਸੀ ਨਾ ਅੱਜ ਕੱਲ ਕੋਟਨ ਦੇ ਸੂਟਾਂ ਥੱਲੇ ਵੀ ਕਈ ਨਾ ਲਾਈਨਿੰਗ ਲ ਮੰਵਾਉਂਦੇ ਨੇ,
ਤੁਹਾਡੀ ਗੱਲ ਸਾਰੀ ਠੀਕ ਤੁਹਾਡੀ ਗੱਲ ਠੀਕ ਹੈ, ਤੁਹਾਡੀ ਗੱਲ ਠੀਕ ਏ ਸਾਰੀ ਪਰ ਦੇਖੋ ਮੈਂ, ਨਾ ਗਰਮੀ ਸੀ ਬਿਲਕੁੱਲ ਪਤਲੇ ਪਤਲੇ। ਉਹ ਥੋੜੇ ਲੂਜ ਲੂਜ ਕੱਪੜੇ ਪਸੰਦ,
ਅੱਛਾ-ਅੱਛਾ,
ਬੋਡੀ ਦੇ ਨਾਲ ਨਾ ਚਿੱ
ਅੱਛਾ, ਉਹ ਫੇਰ ਮਲਮਲ ਦਾ ਕੱਪ ਕੱਪੜਾ ਆਉਂਦਾ ਏਨਾ ਵਧੀਆ ਉਹ ਤੇ ਸੂਟ ਵੀ ਆਉਂਦੇ ਨੇ, ਅੱਛਾ,
ਹਾਂ, ਮੈਂ ਸੋਚ ਰਹੀ ਹਾਂ ਹੁਣ ਮੈਂ ਨੈਕਸ ਨੈਕਸਟ ਟਾਈਮ ਗਈ ਨਾ ਮੈਂ ਆਪਣੀ ਕਜ਼ਨ ਕੋਲ ਫੇਰ ਉਹਨੂੰ ਕਵਾਂ, ਮੈਨੂੰ ਲੈ ਕੇ ਦੇਗੀ ਫੈਬਰਿਕ। ਬੜੀ ਸਿਆਣੇ ਉਹ ਕੱਪੜੇ ਕੁਪ ਅਪੜ ਬੜੇ ਪਿੱਛੇ ਲੈਂਦੀ ਹੈ, ਪਤਾ ਨੀ ਹੈ ਇਸ ਵਾਰ ਮੇਰੇ ਨਾਲ ਉਹਨੂੰ ਧਿਆਨ ਕਿੱਥੇ ਸੀ ਉਹਦਾ ਉਹਨੇ, ਧਿਆਨ ਹੀ ਨਹੀਂ ਦਿੱਤਾ ਦੇਖੋ ਦੀ ਮੇਰਾ ਤਾਂ ਨੁਕਸਾਨ ਹੋ ਗਿਆ। ਨਾ ਹੁਣ ਨੁਕਸਾਨ ਦੀ ਵੀ ਕੀ ਗੱਲ ਦੇਖੋ ਮੈਂ ਸਰਦੀਆਂ ਚ ਪਾਲਾਂਗੀ ਸੂਟ ਤੇ ਠੀਕ ਹੈ ਪਰ ਹਾਲ ਫਿਲਹਾਲ ਤਾਂ ਮੈਨੂੰ ਚਾਹੀਦੇ ਨੇ
ਹਾਂਜੀ ਹਾਂਜੀ ਉਹ ਤੇ ਗੱਲ ਹੈਗੀ ਹੁਣ ਗਰਮੀ ਇੰਨੀ ਪੈਣੀ ਜੂਨ ਚ ਹਾਂ
ਜ਼ਿਆਦਾ ਚਾਹੀਦੇ ਨੇ ਸ ਚਨ ਤਨਮ। ਕਿਉਂਕਿ, ਬੰਦੇ ਦਾ ਪ੍ਰੋਗਰਾਮ ਬਣ ਈ ਜਾਂਦ
ਹਾਂ ਦੇਖੋ, ਤੇ ਓਹ ਤੇ ਹੈ ਤੁਸੀਂ ਕੋਟਨ ਦੀ ਦੁਪੱਟੀਆਂ ਵਾਲੇ ਸੂਟ ਯਾ ਮਸਲੀਨ ਦੇ ਦੁਪੱਟਿਆਂ ਆਲੇ ਸੂਟ ਲੈ ਲੈਣਾ। ਵਾਰੀ ਆਓਗੇ ਨਾ ਤੁਸੀਂ ਮੇਰੇ ਨਾਲ ਚ ਚਲਨਾ।
ਠੀਕ ਠੀਕ ਹੈ, ਮੈਂ ਪ੍ਰੋਗਰਾਮ ਬਣਾਵਾਂਗੀ ਕਿਉਂਕਿ ਉਹ ਮੇਰੀ ਕਜ਼ਨ ਨੇ ਤਾਂ ਮੈਨੂੰ ਸੂ ਸਹੀ ਲੈ ਕੇ ਦਿੱ ਤੇ ਨੀ ਔਨੇ ਨਾ ਮੈਨੂੰ ਚੁਆਇਸ ਕਰਾਈ ਨੀ ਸਹੀ ਪਤਾ ਨੀ ਕਿਓ? ਨਾਲ ਮੇਰਾ ਇੱਕ ਕਜ਼ਨ ਹੋਰ ਵੀ ਗਿਆ ਦਾ ਸੀ ਨਾ। ਹਾਂ, ਬਸ ਫੇਰ ਸ਼ਾਇਦ ਉਹ ਆਪਸ ਚ ਗੱਲਾਂ ਹੀ ਮਾਰ ਰ ਹੈ ਗ ਦੋਨੋ ਹਨਾ ਸੂਟ ਦੇਖਦੇ ਰਹਿ ਗਏ ਆਪਣੇ ਵਾਸਤੇ ਮੇਰੇ ਵੱਲ ਧਿਆਣ
ਹਾਂ ਨਹੀਂ ਨਹੀਂ ਵੇਖਿਆ ਤੇ ਉਹਨੇ ਦੇਖੋ ਕੁਛ ਦਿਨ ਲੈ ਕੇ ਜਾਓ ਤੇ ਵੈਸੇ ਆਪ ਵੀ ਜਾਣਾ ਚਾਹੀਦਾ ਬੰਦੇ ਨਾ
ਨਹੀਂ ਫੇਿਰ ਵੀ ਹਾਂ ਬਸ ਬਸ ਬਸ ਇਹੀ ਇਹੀ ਗ਼ਲਤੀ ਹੋ ਗਈ ਹੈ ਮੇਰੇ ਕੋਲੋਂ ਤੇ ਮੈਂ ਹੁਣ ਅ ਧਿਆਨ ਰੱਖਾਂਗੀ ਹੁਣ ਮੈਂ ਜਦੋਂ ਵੀ ਆਵਾਂਗੀ ਨਾ ਤੇ ਥੋੜਾ ਧਿਆਨੱਖਿਆ ਜਾ ਤੁਸੀ ਥੋੜਾ ਜਹਾ ਫ੍ਰਰੀ ਹੋਦਾੇ
ਅੱਛਾ ਅੱਛਾ ਕੋਈ ਨੀ ਤੁਹਾਡੇਸਤੇ ਮੈਂ ਸਦਾ ਬਾਰ ਹੀ ਫਰੀ ਹਾਂ ਹਾਂਜੀ ਹਾਂਜੀ ਕੋਈ ਨੀ ਤੁਸੀਂ ਟੈਨਸ਼ਨ ਨ ਲਓ ਮੈਂ ਤੁਹਾਨੂੰ ਵਧੀਆ ਸੂਟ ਲੈ ਕੇ ਦੇਵਾਂਗੇ।
ਹਾਂ ਮੈਨੂੰ ਦਿੱਖਤਾ ਮੈਨੂੰ ਅਸਤਰ ਨੀ ਚਾਹੀਦਾ।
ਹਾਂ ਦੇਖੋ ਇੰਝ ਕਰਾਂਗੇ ਨਾ ਅਸੀਂ- ਆਪਣੇ ਇੱਧਰ ਲੋਕਲ ਹੀ ਦੇਖ ਲਾਂਗੇ। ਹਾਂ ਲੋਕਲ ਵੀ ਮਿਲ ਜਾਂਦੇ ਨੇ ਕਈ ਵਾਰ ਐਸਾ ਹੁੰਦਾ ਸਾਨੁ ਛੋਟੀ ਦੁਕਾਨਾਂ ਤੋਂ ਵੀ ਨਾ ਬਹੁਤ ਸੋਹਣੇ ਸ ਸੂਟ ਮਿਲ ਜਾਂਦੇ ਨੇ ਅਸੀਂ ਹਾਂ ਵਧੀਆ ਚੀਜ਼ ਮਿਲ ਜਾਂਣੀ। ਅਸੀਂ ਕਹਿੰਦੇ ਵੱਡੀ ਦੁਕਾਨ ਤੇ ਜਾਈਏ ਪਰ ਵਧੀਆ ਮਿਲੇ ਪਰ ਐਸਾ ਕਈ ਵਾਰ ਹੁੰਦਾ ਛੋਟਾ ਤੇ ਦੁਕਾਨਾਂ ਤੋਂ ਹੀ ਸਾਨੂੰ ਰੀਜ਼ਨੇਬਲ ਪ੍ਰਾਈਸ ਚ ਵੀ ਮਿਲ ਜਾਂਦੇ ਕੱਪੜਾ ਹਾਂ ਕਿਉਂਕਿ ਅੱਗੋਂ ਜੂਨ ਹੈ ਜਿਸ ਹਿਸਾਬ ਨਾਲ ਜੂਨ ਨਾ ਇਹ ਗਰਮੀ ਬੜੀ ਪੈਣੀ ਹੈ। ਕਿੱਥੇ ਕਿਸੇ ਦੇ ਘਰ ਜਾ ਆਣਾ ਤੇ ਪਤਲੇ ਸੂਟ ਚ ਆਏਦੇ ਨੇ ਧੁੱਪਾਂ ਚ ਨਿਕ ਨਿਕਲਿਆ ਤੇ ਜਾਣਦਾੀ ਭਾਵੇਂ ਸ਼ਾਮੀ ਵੀ ਜਾਓ ਉਦੋਂ ਵੀ ਧੁੱ ਬੜੀ ਹੁੰਦੀ ਏ ਖਾਂਦੀ ਗਰਮੀ
ਤੁਸੀਂ ਬਿਲੀਵ ਨਹੀਂ ਕਰੋਗੇ ਮੈਂ ਗਰਮੀ ਦੇ ਚੱਕ ਘਰੇ ਚ ਮੈਂ ਕਿਤੇ ਨਹੀਂ ਜਾਂਦੀ ਮੈਂ ਕਹਿੰਦੀ ਆ ਵੀ ਮੈਂ ਗੱਲਾਂ ਸੁਣ ਲਾਂਗੀ ਠੀਕ ਹੈ ਬਈ ਮੈਂ ਨੀ ਜਾਣਾ ਬਹੁਤ ਗਰਮੀ ਹੈ।
ਨਹੀਂ ਦੇਖੋ ਭੈਣ ਜੀ ਵੈਸੇ ਇਹ ਗੱਲ ਮੈਂ ਕਵਾਂ ਭਾਵੇਂ ਜਿੰਨੀ ਗਰਮੀ ਜਿੱ ਉੱਥੇ ਜਾਣਾ ਤਾਂ ਤੇ ਜਾਣਾ ਹੀ
ਨਹੀਂ ਉਹ ਗੱਲ ਤਾਂ ਠੀਕ ਹੈ ਦੇਖੋ ਮੈਂ ਆਪਣਾ ਆਪਣਾ ਤੇ ਵੀ ਸ਼ਰੀਰ ਦੇਖਣਾ ਨਾ ਦੇਖੋ ਮੈਂ ਗਰਮੀ ਚ ਜਦੋਂ ਬਾਹਰ ਨਿਕਲਣੀ ਆਂ ਮੈਂ ਪੂਰੀ ਰੈਡਨੈਸ ਆ ਜਾਂਦੀ ਹੈ ਮੈਨੂੰ
ਅੱਛਾ ਅੱਛਾ ਬਰਦਾਸ਼ਤ ਨਹੀਂ ਹੈ ਉਹ ਤੇ ਗੱਲ ਹੈ ਪਰ ਦੇਖੋ ਨਾ ਕੋਈ ਕੋਈ ਸਮਝਦਾ ਕੋਈ ਨਹੀਂ ਸਮਝਦਾ ਕਿਸੇ ਦੀ ਅੰਦਰ ਦੀ ਫੀਲਿੰਗ ਕਿਉਂਈ
ਦੇਖੋ ਜੀ ਹੁਣ ਮੈਂ ਜ ਲੋਕਾਂ ਨੂੰ ਸਮਝਾਣ ਲੱਗੀ
ਹਾਂ ਕੁਛ ਨੀ ਕਰ ਪਾਓਗੇ ਬਿਲਕੁਲ ਸਹੀ ਗੱਲ ਹੈ ਅਸੀਂ ਤੁਸੀਂ ਵੇਖੋ ਹਾਂ ਤੁਸੀਂ ਆਪਣਾ ਦੇਖੋ ਤੁਹਾਨੂੰ ਕਿਵੇਂ ਲੱਗਦਾ ਹੈ
ਹਾਂ ਮੈਂ ਤਾਂ ਦੇਖੋ ਮੈਨੂੰ ਜਿਵੇਂ ਸਹੀ ਲੱਗ ਗਸ
ਹਾਂ ਬਿਲਕੁਲ ਸਹੀ ਗੱਲ ਮੇਰਾ ਤੇ ਆਪ ਖੁਦ ਦਾ ਨੇਚਰ ਵੀ ਇਏਦਾਂ ਦਾ ਹੀ ਹੈ ਪਹਿਲੇ ਮੈਂ ਬੜੀ ਪਰਵਾਹ ਕਰਦੀ ਸੀ ਭੈਣ ਜੀ ਮੈਂ ਬੜਾ ਸੀ ਸਭ ਦਾ ਕੋਈ ਮੇਰੇ ਬਾਰੇ ਕੀ ਕਹਿ ਰਿਹਾ ਕੋਈ ਕੀ ਸੋਚਦਾ ਹੈ ਬਟ ਹੁਣ ਇੰਝ ਹੋ ਗਿਆ ਫਰੀ ਮਾਈਡ ਹੁਣ ਆਪਣੇ ਕੰਮ ਚ ਇੰਨਾ ਬੀਜ ਜੀ ਹ ਕ
ਹਮ ਹਾਂ ਸਹੀ ਗੱਲ ਹੈ ਨਹੀਂ ਬਹੁਤ ਅੱਛੀ ਗੱਲ ਹੈ ਤੁਹਾਨੂੰ ਕੱਪੜੇ ਆ ਰਹੇ ਨੇ ਤੇ ਤੁਸੀਂ ਅਹ ਆਪਣਾ ਛੋਟਾ ਜਿਹਾ ਖੋਲੋ ਹੈ ਨਾ ਤੁਹਦ ਬੜਾ ਵਧੀਆ ਰਹੇਗਾ ਬਾਕੀ ਕੋਈ ਹੈਲਪੁਲ ਹੋਵੇ ਤਾਂ ਦੱਸੋ ਕਿਉਂਕਿ ਰਾਜਮੇ ਹੀ
ਗ ਨਹੀਂ ਸਾਡਾ ਕਜਨ ਵੀ ਨਾ ਉਹ ਵੀ ਬੜੀ ਸਪੋਰਟ ਕਰਦਾ ਮੈਨੂੰ ਹਾਂਜੀ ਹਾਂਜੀ ਬਾਕੀ ਤੁਹਾਡਾ ਤੁਸੀਂ ਤੇ ਹੈ ਹੀ ਹੋਡ ਹੈਡ ਤੁਡੇ ਓਹੀ ਹਾਂਜੀ ਹਾਂਜੀ ਕੋਈ ਨੀ ਕਿਸੇ ਚੀਜ਼ ਦੀ ਵੀ ਹੋਈ
ਹਾਂਜੀ ਹਾਂਜੀ ਕਿਉਂਕਿ ਅਗਰ ਬਕੀਕ ਖੋਲਣੇ ਆ ਆਪਾਂ ਘਰ ਨੂੰ ਤੇ ਫਾਇਦਾ ਹੀ ਨਾ ਆਪਾਂ ਨੂੰ ਵੀ ਤੇ
ਹਾਂਜੀ ਹਾਂਜੀ
ਹਾਂਜੀ
ਹੋਰ ਹਾਂ ਅੱਜ ਮੈਂ ਅੱਛਾ ਅੱਛਾ ਹਾਂ ਉਹ ਤੇ ਗੱਲ ਹੈਗੀ ਹੈ ਦੇਖੋ ਉਹ ਹੋ ਜਾਂਦਾ ਨਾ ਜਿਵੇਂ ਕਿਸ ਕੋਈ ਗੱਲ ਹੋਈ ਛੇੜ ਭਾਈਆਂ ਹੁੰਦਾ ਮੈਂ ਹੁਣ ਭਿੰਡੀਆਂ ਬਣਾਈਆਂ ਨੇ
ਅੱਛਾ ਵਧੀਆ ਪਿੰਡੀ ਪਾ ਰ ਕੀ ਬਣਾਉਂਦੇ ਹੋਣੇ
ਹਾਂਜੀ
ਭਰ ਕੇ ਬਣਾਉਂਦੇ ਹੋਣੇ ਆਿੰ
ਭਿੰਡੀਆਂ ਨਹੀਂ ਨਹੀਂ ਮੈਂ ਭਿੰਡੀਆਂ ਭਰ ਕੇ ਨਹੀਂ ਬਣਾਉਂਦੀ ਕਦੇ ਵੀ ਮੈਂ ਕੱਟ ਕੇ ਬਣਾਦੀ ਨੀੀਆਂ
ਅੱਛਾ ਅੱਛਾ ਦੇਖੋ ਜੀ ਮਸਾਲਾ ਕਰਹਾਂਗੇ ਤੇ ਵੀ
ਹਾਂ ਨਹੀਂ ਦੇਖੋ ਐਸੇ ਮਸ ਹਾਂ ਫਾਇਦਾ ਤੇ ਕੋਈ ਨੀ ਪਰ ਭਾਰ ਕੇ ਮਸਾਲਾ ਉਹ ਵੀ ਸਵਾਹ ਹੀ ਲੱਗਣਗੀਆਂ ਮੇਰੇ ਹਿਸਾਬ ਨਾਲ ਬਟ ਖਾਂਦੇ ਨੀ ਬੱਚੇ ਨਾ ਬ ਬੱਚੇ ਕਹਿੰਦੇ ਨੇ ਕੱਟ ਕੇ ਬਣਾਓ
ਅੱਛਾ ਅੱਛਾ ਚਲੋ ਸਹੀ ਹੈ ਜੋ ਬੱਚਿਆਂ ਨੇ ਖਾਣਾ ਤੁਸੀਂ ਉਹੀ ਚੀਜ਼ ਬਣਾਓਗੇ ਨਾ
ਕੁਲ ਵੀ ਉਹ ਹਾਂਜੀ
ਚਲੋ
ਹਾਂਜੀ ਹਾਂਜੀ ਹੋਰ ਸਭ ਠੀਕ ਨੇ ਭਾਜੀ ਠੀਕ ਨੇ ਘਰ ਪਰਿਵਾਰ ਬੱਚੇ ਸਭ
ਹਮ
ਹੋਰ
ਹਮ
ਤੁਸੀਂ ਕੀ ਬਣਾਇਆ ਅੱਜ